ਹਾਂਜੀ ਸਤਿ ਸ੍ਰੀ ਅਕਾਲ ਜੀ ਤੁ ਕੀ ਹਾਲ ਚਾਲ ਠੀਕ ਹੋ
ਹਾਂਜੀ ਵਧੀਆ ਜੀ ਵਧੀਆ
ਹਮ, ਚਲੋ ਵਧੀਆ ਬਸ ਮੈਂ ਬੈਠੀ ਦੀ ਅ ਚ ਤੁਹਾਨੂੰ ਫੋਨ ਕਰਨੀ ਆ, ਮੈਂ ਬੜੀ ਪਰੇਸ਼ਾਨ ਸੀ ਮੈਂ ਪ੍ਰਸ਼ਾਂਨ ਸੀ। ਮੇਰੇ ਨਾ ਅਲਮਾਰੀ ਜੋ ਹੁੰਦੀ ਨਾ ਮੇਰੀ ਸੈੱਟ ਨੀ ਬੈਠਦੀ ਤੁਸੀਂ ਕਿਵੇਂ ਸੈੱਟ ਰੱਖਦੇ ਹੋ ਮੇਰੇ ਕੱਪੜੇ ਮੈਂ ਜਿਵੇਂ ਹੀ ਆਪਣੀ ਅਲਮਾਰੀ ਘੰਟਾ ਦੋ ਢਾਈ ਘੰਟੇ ਲਾ ਕੇ ਆਪਣੀ ਅਲਮਾਰੀ ਸੈਟ ਕੱ ਆ ਦੋ ਦਿਨ ਬਾਅਦ ਕੋਈ ਚੀਜ਼ ਲੱਭਣੀ ਹੁੰਦੀ ਹੈ ਫਿਰ ਬੱਚੇ ਨਾਸ ਮਾਰਦੇ ਸਾਰੇ ਕੱਪੜੇ ਆਪਣੇ ਬਾਹਰ ਫੇਿਰ ਬੜਾ ਮੁਸ਼ਕਿਲ ਹੁੰਦਾ ਹੈ ਤੁਸੀਂ ਕਿਵੇਂ ਸੈੱਟ ਕਰਦੇ ਹੋ ਆਪਣੇ ਮਾਰੇ ਕਿਵੇਂ ਔਰਗਨਾਈਜ਼ ਕਰਦੇ ਹੋ
ਬਸ ਜ ਜਿਵੇਂ ਮਤਲਬ ਤੈਅ ਤੂ ਲਾ ਕੇ ਕੱਪੜੇ ਰੱਖਣੇ ਉਹ ਤਾਂ ਇਏਦਾਂ ਹੀ ਜਾਂਦੀ ਹੈ ਸਭ ਦੀ ਮਤਲਬ ਮੈਨੂੰ ਵੀ ਪ੍ਰੋਬਲਮ ਆਉਂਦੀ ਆ ਤੇ ਜਿਵੇਂ ਕੋਈ ਕੱਪੜਾ ਪ੍ਰੈਸ ਕੱਪੜਾ ਆਪਾਂ ਜਲਦਬਾਜ਼ੀ ਚ ਬਾਹਰ ਕਿਤੇ ਜਾ ਰਹੇ ਹਾਂ ਤੇ ਆਪਾਂ ਉਹ ਲੱਭਦੇ ਹ ਖ ਹਾਂਜੀ
ਹਾਂ
ਅਤੇ ਉਸ ਟਾਈਮ ਆਪਾਂ ਨਾ ਮਤਲਬ ਧਿਆਨ ਨੀ ਰੱਖਦੇ ਆਪਾਂ ਆਪਾਂ ਨੂੰ ਉਹ ਚੀਜ਼ ਚਾਹੀਦੀ ਹੁੰਦੀ ਹੈ ਬਸ ਫਟਾਫਟ ਆਪਾਂ ਉਹ ਚੀਜ਼ ਲੱਭਣੀ ਹੈ ਤੇ ਕੱਪੜੇ ਆਪਾਂ ਕੋ ਇੱਧਰ ਦੇ ਉੱਧਰ ਹੋ ਰਹੇ ਹੈ ਤਾਂ ਹੋਈ ਜਾਣ ਆਪਾਂ ਧਿਆਨ ਹੀ ਨੀ ਦਿੰਦੇ ਕਿਉਂਕਿ ਆਪਾਂ ਨੂੰ ਜਲਦੀ ਹੁੰਦੀ ਤਿਆਰ ਹੋ ਕੇ ਜਾਣਾ ਆਪਾਂ ਤੇ ਮੈਂ ਫੇਿਰ ਏਦਾਂ ਕਰਦੀ ਮਤਲਬ ਜਿਵੇਂ ਕਿ ਅੰਦਰ ਬਾਹਰ ਜਾਣ ਵਾਲੇ ਕੱਪੜੇ ਹੈ ਪਾਰਟੀਵਅਰ ਉਹ ਹੈਂਗਰ ਚ ਲਾ ਕੇ ਤੈਅ ਮਾਰ ਕੇ ਚੰਗੀ ਤਰ੍ਹਾਂ ਉਹ ਹੈਂਗਰ ਚ ਟੰਗੇ ਹੋਏ ਅਲਮਾਰੀ ਦੇ ਵਿੱਚ ਹੀ ਤੇ ਜਿਹੜੇ ਰੂਟੀਨ ਵਾਲੇ ਕੱਪ ਕੱਪੜੇ ਹੈ ਉਹ ਆਪਾਂ ਰੂਟੀਨ ਵਾਲੇ ਜਿਹੜੇ ਹੈਗੇ ਉਹ ਨੀਚੇ ਤੈਅ ਮਾਰ ਕੇ ਰੱਖੇ ਹੋਏ ਆ ਮਤਲਬ ਹੈਂਗਰ ਚ ਨਹੀਂ ਹੈਗੇ ਹਾਂਜੀ ਤੇ ਜਦੋਂ ਆਪਾਂ ਨੂੰ ਪਾਰਟੀ ਵਅਰ ਕੱਪੜੇ ਚਾਹੀਦੇ ਆ ਆਪਾਂ ਹੈਂਗਰ ਉਤਾਰਦੇ ਆ ਤੇ ਜੇ ਉਹ ਹੈਂਗਰ ਆਪਾਂ ਇੱਧਰ ਉੱਧਰ ਕਰਕੇ ਉਹੀ ਕੱਪੜਾ ਆਪਾਂ ਨੂੰ ਮਿਲ ਜਾਂਦਾ ਕਿਉਂਕਿ ਦੁਪੱਟਾ ਹੋ ਗਿਆ ਉਹ ਸਾਰੇ ਮੈਂ ਫਿਰ ਇਕੱਠੇ ਕੱਪੜੇ ਰੱਖਦੀ ਹਾਂ ਇੱਕ ਹੈਂਗਰ ' ਅਲੱਗ ਅਲੱਗ ਨਹੀਂ ਹੁੰਦੇ ਵਿੱਚੇ ਦੁਪੱਟਾ ਚਈ ਜੋ ਵੀ ਹੈ ਆਪਣਾ ਪਲਾਜ਼ੋ ਸਲਵਾਰ ਸਲੂਰ ਹਾਂਜੀ ਉ ਤਿੰਨੇ ਕੱਪੜੇ ਮਤਲਬ ਇੱਕ ਹੈਂਗਰ ਚ ਹੁੰਦੇ ਆ ਤੇ ਅਲੱਗ ਅਲੱਗ ਜਿੰਨੇ ਵੀ ਹੈਗੇ ਆਪਣੇ ਪਾਰਟੀਵੇਅਰ ਕੱਪੜੇ ਅੰਦਰ ਬਾਹਰ ਜਾਣ ਵਾਲੇ ਕੱਪੜੇ ਉਹ ਇੱਕ ਸਾਈਡ ਜ਼ਿਆਦਾ ਹੈਵੀ ਵਾਲੇ ਰੱਖਦੀ ਹ ਮੈਂ ਇੱਕ ਸਾਈਡ ਨੋਰਮਲ ਵਾਲੇ ਜਿਹੜੇ ਆਪਾਂ ਆਮ ਗਰਮੀ 'ਚ ਪਾਉਂਦੇ ਹੈ ਕਿਉਂਕਿ ਗਰਮੀ ' ਤਾਂ ਆਪਾਂ ਹੈਵੀ ਕੱਪੜੇ ਪਾ ਹੀ ਨਹੀਂ ਸਕਦੇ ਉਹ ਚੁੱਭਦੇ ਹੈ
ਹ ਸਹੀ ਗੱਲ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
ਉਹ ਗਰਮੀ ਚ ਉਹ ਚੁੱਭਦੇ ਆ ਫੇਿਰ ਕੱਪੜੇ
ਹਾਂਜੀ ਹਾਂਜੀ
ਫੇਰ ਉਹ ਜਿਹੜੇ ਹੈਵੀ ਵਾਲੇ ਹੁੰਦੇ ਆ ਉਹ ਇੱਕ ਸਾਈਡ ਹੁੰਦੇ ਆ ਤੇ ਜਿਹੜੇ ਨੋਰਮਲੀ, ਗਰਮੀ ਚ ਪਾਉਣ ਵਾਲੇ, ਉਹ ਇੱਕ ਸਾਈਡ, ਬਸ ਜਦੋਂ ਆਪਾਂ ਜਿਹੜਾ ਕੱਪੜਾ ਪਾਉਣਾ ਹੈ। ਹੈਂਗਰ ਹੀ ਲਾਣਾ ਹੈ। ਬਸ ਅੰਦਰੋਂ ਅਲਮਾਰੀ ਚੋ ਨਾ, ਤੇ ਹੈਂਗਰ। ਦੇ ਸਾਰਾ, ਦੁਪੱਟਾ ਵਗੈਰਾ ਸਭ, ਉਹਦੇ ਵਿੱਚ ਹੀ, ਹੁੰਦਾ। ਤੇ ਆਪਾਂ ਨੂੰ ਫੇਰ ਆਪਣੀ ਨਾਲ। ਤਾਂ ਅਲਮਾਰੀ ਮਤਲਬ, ਜਿੱਦਾਂ ਦੀ ਆਪਾਂ ਰੱਖੀਏ ਔ, ਫੇਰ। ਹੀ ਰਹਿੰਦੀ ਆ। ਖਿਲੜਦੀ ਨਹੀਂ।
ਸਹੀ ਹੈ, ਸਹੀ ਹੈ, ਬਹੁਤ ਸਹੀ ਹੈ, ਕਿ ਦੇਖ ਕੀ ਕੀਤਾ ਜਾਵੇ ਦੋ ਅਲਮਾਰੀਆਂ ਬਣਾਈ ਦੀਆਂ। ਮੈਂ ਤੂੰ ਅਲਮਾਰੀਆਂ ਹੈਗ ਨੇ ਮੇਰੀਆਂ ਇਹ ਅਲਮਾਰੀ ਚ ਸਾਰੇ ਹੀ ਪਾਰਟੀ ਫੇਿਰ ਕੱਪੜੇ ਤੇ ਔਰ ਹੈਂਗਰ ਦੇ ਲਟਕਾਏ ਦੇ ਨੇ ਔਰ ਸਾਰੇ ਅੱਛੇ ਕੱਪੜੇ ਜੋ ਮੈਂ ਡੇਲੀ ਰੂਟੀਨ ਚੇ ਨਹੀਂ ਪਾਣੇ ਜੋ ਕਦੀ ਕਦਾਰ ਨ ਗੱਲ ਹੈ ਉਹ ਮੈਂ ਅਲੱਗ ਇਹ ਗੱਲ ਮਾਰੀ ਉਹ ਅਲੱਗ ਨ ਮੈਂ ਹੱਥ ਨ ਲਾਂਦੀ ਉਹ ਤਾਂ ਜਦੋਂ ਕਿਤੇ ਬਾਹਰ ਗਿਆ ਕੀਤਾ ਹ ਲੱਗਦਾ ਹੈ ਜਾਂ ਕਿਤੇ ਵਿਆਹ ਸ਼ਾਦੀ ਕਰਏ ਕ ਬੱਚਿਆਂ ਦੇ ਵੀ ਆਪਣੇ ਵੀ ਹਸਬੈਂਡ ਦੇ ਵੀ
ਹਾਂਜੀ ਹਾਂਜੀ ਹਮ ਹਮ ਸਾਡੇ ਬੱਚਿਆਂ ਦੇ ਮੇਰੇ ਅਲ ਅਲੱਗ ਅਲੱਗ ਹੀ ਆ ਹਾਂਜੀ
ਤੇ ਹੁਣ ਜੋ ਡੇਲੀ ਦੇ ਕੱਪੜੇ ਨੇ ਨਾ ਉਹ ਮੇਰੇ ਕਮਰੇ ਵਾਲੇ ਅਲਮਾਰੀ ਦੇ ਉਹ ਤਾਂ ਭਾਈ ਸਾਹਿਬ ਉਹ, ਮੇਰੇ ਜਿੰਮ ਬਅਰ ਜਿਮ ਵੀਅਰ ਔਰ ਡੇਲੀ ਜਾਂਦੀ ਹਾਂ, ਉਹ ਵਾਲੇ ਕੱਪੜੇ, ਤੇ ਡੇਲੀ ਘਰ ਪਾਉਂਦੇ, ਤਿੰਨ ਟਾਈਪ ਦੇ ਕੱਪੜੇ ਹੋ ਗਏ, ਨਾ। ਘਰ ਪਾਉਣ ਵਾਲੇ, ਇੱਕ ਜਿਉ। ਗੁਰਦੁਆਰੇ ਵਾਲੇ ਕੱਪੜੇ, ਤਿੰਨ ਕੱਪੜੇ। ਹੁਣ ਜਾਣਾ ਹੁੰਦਾ ਜਦੋਂ ਜਿੰਮ। ਠੀਕ। ਤੇ ਉਹਫਰ ਤਾਫਰ ਕ- ਕਪੜੇ ਚਾ ਤੇ, ਹੁੰਦੇ ਨੇ ਮੈਨੂੰ, ਉਹ ਭਾਈ ਸਹਿਬ, ਸਾਰੀ। ੜ ਜਾਂਦੀ ਹੈ। ਪੂਰੀ ਅਲਮਾਰੀ ਹੀ, ਪੁੱਠੀ ਪੈ ਜਾਂਦੀ ਹੈ। ਹੁਣ ਮੈਂ। ਕਿਤੀ ਪਚਰੇਸ਼ਾਨ, ਹੋ ਚੁੱਕੀ ਹਾਂ। ਹੁਣ ਮੈਂ ਕੀ ਕੀਤਾ, ਹੁਣ ਮੈਂ ਆਪਣੇ। ਔਨਲਾਈਨ ਮੈਂ, ਉਹ ਮੰਗਵਾਏ ਨੇ, ਬੋਕਸਿਸ।
ਬੋਕਸਿਸ, ਹਾਂਜੀ- ਹਾਂਜੀ।
ਹਾਂਜੀ, ਓਨਲਾਈਨ ਮੰਗਵਾਏ ਨੇ, ਤੇ ਹੁਣ ਚਾਰ, ਬੁਕਸਿਸ ਮੈਂ ਵੇਟ ਕਰਦੀ ਪਣੀ। ਪਤਾ ਨੀ। ਕਦੋਂ ਆਉਣਗੇ। ਤੇ ਉਹ, ਫੇਰ ਮੈਂ ਇੱਕ। ਬੋਕਸ ਦੇ ਵਿੱਚ। ਸਾਰੇ ਆਪਣੇ ਜਿਮ ਵੀਅਰ, ਤੈ ਲਾ ਆ ਕੇ, ਪੂਰੇ ਖੜੇ ਕਰਕੇ। ਤ- ਜੇਸ ਦਾ ਬੁਕਸ ਕੱਢਾਂ, ਨਿਕਾਲਣਾ, ਠੀਕ ਹੈ, ਉਹ ਰੱਖਣੇ ਨੇ, ਔਰ ਇੱਕ। ਜਿਮ, ਇੱਕ ਚ ਆਪਣੇ ਡੇਲੀ ਰੂਟੀਨ, ਦੇ ਕੱਪੜੇ ਰੱਖਣੇ ਨੇ, ਬੁਕਸ ਚ। ਇਕ ਚੇ, ਮੈਂ ਆਪਣੇ ਸਾਰੇ, ਬੁ- ਕਸ ਚ ਰੱਖਣੇ ਨੇ ਉਹ ਵਾਲੇ ਕੱਪੜੇ, ਗੁਰਦੁਆਰੇ ਵਾਲੇ ਕੱਪੜੇ ਸੂਟ। ਬਸ ਹੁਣ ਮੈਂ, ਵੇਟ ਕਰਦੀ ਪਿਆ। ਕਿ, ਉਹ ਕਦੋਂ ਆਉਣਗੇ। ਹੁਣ ਰਹੇਗਾ ਮੇਰੇ ਬੱਚਿਆਂ, ਦੀ ਉਵੀ। ਚੀ, ਨੀਚੇ ਡਰੋਰ ਨੇ, ਉਹਨਾਂ ਨੇ ਤਾਂ। ਉਹਨਾਂ ਨੂੰ ਹੈਬਿਟ, ਹੈਗੀ ਆਪਣੇ ਆਪ, ਕੱਪੜੇ ਚੁੱਕਣ ਦੀ। ਉਹਨਾਂ ਨੇ ਤਾਂ ਸਿੱਧਾ, ਕੱਪੜੇ ਚੁੱਕਣੇ ਨੇ ਆਪਣੇ। ਸਾਰੇ ਕੱਪੜੇ ਬਾਰ।
ਠੀਕ ਹੈ।
ਤੂੰ ਮੇਰੀ ਗੁੜੀਆਂ ਨੂੰ ਵੀ, ਹੁਣ ਗੰਦੀ ਆਦਤ ਪੈ ਗਈ। ਉਹਨੇ ਵੀ ਆਪਣੇ, ਕੱਪੜੇ ਚੁੱਕਣੇ ਨੇ, ਸਾਰੇ ਕੱਪੜੇ ਬਾਹਰ। ਫੇ ਫੇਰ, ਮੈਂ ਗੁੱਸਾ ਕਰਗੀ। ਫੇਰ ਐਵੇਂ, ਐਵੇਂ, ਅੰਦਰ ਰੱਖ ਦੇਣਗੇ। ਐਵੇਂ ਸਾਰੇ ਕੱਪੜੇ, ਐਵੇਂ ਅੰਦਰ, ਉਹ ਸਾਰੇ ਕੱਪੜੇ। ਮ ਉਹ ਸਾਰੇ, ਕਿੱਤੇ ਕਿਰਾਏ ਚ, ਨਾਸ ਮਾਰ ਦਿੰਦੇ ਨੇ। ਸਭ ਤੈ, ਤੂੰ ਕੁਛ ਨੀ, ਨਹੀਂ ਫ ਹੁਣ ਇਹਨਾਂ ਦੇ। ਕੱਪੜੇ ਤਾਂ ਮੈਂ, ਸੈਟ ਕਰਨੇ ਨੀ। ਮੈਨ ਕਿਆ, ਫੇਰ ਹੀ ਅਗਲੇ ਦਿਨ ਹੀ, ਖਰਾਬ ਕਰਦੇ ਨੇ। ਹੁਣ ਮੈਂ ਡਰੋਰ ਮੰਗਵਾਏ ਨੇ, ਆਪ। ਆਪਣੇ ਵਾਸਤੇ, ਫੋਰ ਡਰੋਰ ਮੰਗਵਾਏ ਨੇ, ਹੁਣ ਮੈਂ ਆਪਣੇ ਹਸ- ਬਂਡ ਦਾ ਵੀ ਦੇਖਾਂਗੀ। ਉਹਨਾਂ ਦੇ ਵੀ, ਤਿੰਨ ਟਾਈਪ ਦੇ, ਕੱਪੜੇ ਹੁੰਦੇ ਨੇ। ਇਹ ਕਾਰ ਫੈਕਟਰੀ ਵਾਲੇ, ਇੱਕ ਡੇਲੀ, ਗੁਰਦੁਆਰੇ ਵਾਲੇ, ਤੇ ਇੱਕ ਦੂਸਰੇ ਪਾਰਟੀ ਵੇਅਰ। ਦੂਸਰੇ ਅਲਮਾਰੇ ਚ, ਹੁਣ ਜਦੋਂ, ਮੈਂ ਲੱਗਿਆ ਨਾ ਮੇਰਾ ਸੈਕਸਸ ਹੋ ਗਿਆ ਵੇ। ਡਰੋਰ ਵਗੈਰਾ, ਫੇਰ ਮੈਂ, ਉਹਨੇ ਵਾਸਤੇ ਵੀ ਮੰਗਵਾਵਾਂਗੀ। ਤੇ ਹੁਣ ਮੈਂ ਉਹ ਉਡੀਕ ਚ ਬੈਠੀ। ਦੀਆਂ। ਉਹ ਕਦੋਂ ਆਏਗਾ, ਕਦੋਂ।
ਹੇ, ਹੇ, ਹ, ਹੇ।
ਉਹ ਕਦੋਂ ਬੁਕਸ ਆੰਣਗੇ। ਮੈਂ ਤੁਹਾਨੂੰ। ਤੇ ਮੈਂ, ਹਾਂ, ਮੈਂ ਤੁਹਾਨੂੰ ਭੇਜਾਂਗੀ। ਤੁਹਾਨੂੰ ਵਟਸਐਪ ਕਰਾਂਗੀ। ਲੋਕੇਸ਼ਨ ਵਗੈਰਾ। ਕਿਧਰੋ ਮੰਗਵਾਏ ਨੇ, ਸਭ ਕੁਛ, ਤੇ ਹੁਣ ਉਹ ਆ ਜਾਣ ਬਸ। ਮੇਰੇ ਕੋਲ ਆਉਣ। ਉਹ ਅੱਛੇ ਬੰਨੇ, ਹੁਣ ਤਾਂ ਮੈਨੂੰ ਦੇਖਣ ਤੇ, ਬੜੇ ਸਹੀ ਲੱਗਦੇ ਨੇ। ਵਿਚ ਵਾਇਰ ਵਗੈਰਾ ਹੈ। ਸਾਰਾ ਕੁਛ, ਵੀ ਤੁਹਾਡੇ ਕੱਪੜੇ ਖੜੇ ਤੇ ਖੜੇ ਰਹਿਣਗੇ। ਮਤਲਬ ਉਹ ਬਹੁ। ਤਿਲਕੀ ਦਾ ਨੀ। ਪੂਰੇ ਤਾਰਾਂ- ਤੂਰਾਂ, ਵਿੱਚ ਪਈਦੀਆਂ, ਨੇ ਸਟੀਲ ਦੀਆਂ। ਉਹ। ਸਟਰੋਂਗ ਨੇ। ਬਾਕੀ ਹੁਣ ਚੀਜ਼, ਆਏਗੀ ਤੇ ਫੇਰ ਪਤਾ। ਪਤਾ ਲੱਗੇਗੀ ਨਾ। ਫੇਰ ਮੈਂ, ਕੋਈ ਨੀ, ਜਿਵੇਂ। ਹਾਂਜੀ, ਆਏਗੀ ਨਾ, ਮੈਂ ਤੁਹਾਨੂੰ ਫੋਟੋ ਭੇਜਾਂਗੀ। ਜ਼ਰੂਰ।
ਓਕੇ ਠੀਕ ਐ ਜੀ ਹੂੰ ਹੂੰ ਹੂੰ,
ਚਲੋ, ਹੋਰ?
ਹੋਰ, ਬਸ ਵਧੀਆ ਜੀ।
ਐਵੇਂ ਮੈਂ, ਆਪਣੀ ਭੈਣ ਨਾਲ ਵੀ, ਇਹੀ ਗੱਲਾਂ ਕਰਦੀ ਰਹਿੰਦੀ ਹਾਂ। ਮੈਂ ਕਿਹਾ, ਆਹ ਮੈਂ ਤਾਂ। ਆਪਣੀ ਅਲਮਾਰੀ, ਤੋਂ ਬੜੀ ਪਰੇਸ਼ਾਨ, ਹੋਈ ਦੀ ਆ। ਤੇ ਉਹਨੇ ਤਾਂ, ਆਪਣੀ ਅਲਮਾਰੀ ਨੂੰ, ਇੰਨਾ। ਖ਼ਤਰਨਾਕ ਸੈੱਟ, ਕੀਤਾ ਦਾ, ਨਾ। ਉਹਨੇ ਤਾਂ ਪੂਰੇ ਐਨਵਲਪ ਹੋਂਣ ਦੇ ਨਾ ਐਨਵਲਪ। ਵੱਡੇ- ਵੱਡੇ, ਚੈਨ ਵਾਲੇ, ਉਹ ਸਾਰੇ। ੂਟਾਂ ਨੂੰ ਇਹ ਬਹੁਤ- ਬਹੁਤ, ਹੈਵੀ- ਹੈਵੀ, ਸੂਟ ਨੇ ਸੱਤ, ਸੱਤ। ਅੱਠ-ਅੱਠ ਹਜ਼ਾਰ ਵਾਲੇ ਸੂਟ ਹੈਗੇ ਨੇ ਉਹ ਸਾਰੇ ਉਹਨਾਂ ਨੂੰ ਥੈਲੀਆਂ ਦੇ ਵਿੱਚ ਪਾ ਪਾ ਕੇ ਸਾਰੇ ਰੱਖੇ ਦੇ ਨੇ ਅਲੱਗ
ਹਾਂਜੀ,
ਇੱਕ ਸੂਟ ਵੱਖਰੇ ਰੱਖੇ ਦੇ ਨੇ ਹੈਂਗਰ ਤੇ ਅਲੱਗ ਰੱਖੇ ਦੇ ਨੇ ਦੂਸਰੇ ਕੱਪੜੇ ਉਹ ਇਵੇਂ ਅਰੇਂਜ ਕੀਤੇ ਦੇ ਨੇ ਰੇਟ ਵਾਇੰਜ ਕੱਪੜੇ ਓਨੇ ਮਹਿੰਗੇ ਕੱਪੜੇ ਅਲੱਗ ਥੋੜੇ ਸਸਤੇ ਕੱਪੜੇ ਥੋੜੇ ਉੱਪਰ ਥੋੜੇ ਹਲਕੇ ਕੱਪੜੇ ਸਾਹਮਣੇ ਉਹਨੇ ਬੜ ਸੋਹਣੀ ਅਲਮਾਰੀ ਆਪਣੀ ਸੈਟ।
ਹੂੰ ਹੂੰ ਹੂੰ, ਅਸੀਂ ਵੀ ਜਿਹੜੇ ਜ਼ਿਆਦਾ ਮਹਿੰਗੇ ਕੱਪੜੇ ਉਹ ਜਿਹੜਾ ਬੈਡ ਦਾ ਦੀਵਾਨ ਐ ਉਹ ਕਦੇ ਕਦੇ ਪਾਣੇ ਹੁੰਦੇ।
ਬਿਲਕੁਲ-ਬਿਲਕੁਲ, ਬਿਲਕੁਲ ਹਾਂਜੀ ਮੈਂ ਵੀ ਇਵੇਂ ਕੀਤਾ ਦਾ ਮੈਂ ਵੀ ਜੋ ਜ਼ਿਆਦਾ ਮਹਿੰਗੇ ਕੱਪੜੇ ਨੇ ਨਾ ਉਹ ਦੀਵਾਨਾਂ ਦੇ ਵਿੱਚ ਜੋ ਸਾਡੇ ਦਾਜ ਵਰੀ ਚ ਇੱਕ ਉਹ ਮਿਲਦੀਆਂ ਨੇ ਸਮਝ ਗਓ ਨਾ ਕੀ ਬੋਲਦੇ ਓਨੂੰ ਅਟੈਚੀਆਂ ਜੀ। ਹਨਾ, ਹਾਂ ਉਹਦੇ ਵਿੱਚੇ ਪਾ ਕੇ ਰੱਖਿਆ ਜਾ ਤੇ ਵਿਆਹ ਸ਼ਾਦੀਆਂ ਜਦੋਂ ਸਾਨੂੰ ਸਾਡੇ ਕੱ ਕੱਪੜੇ ਸੀ। ਮੇਰਾ ਤਾਂ ਹਜੇ ਤੁਸੀਂ ਮੰਨ ਦਿਓ, ਦਾਜ ਵਰੀ ਦੇ ਵੀ ਕੱਪੜੇ ਪਾਏ ਦੇ ਨੇ ਭਾਰੀ ਭਾਰੀ ਸੂਟ।
ਹਾਂਜੀ,
ਪੁਰਾਣਾ ਰਿਵਾਜ ਹੋ ਗਿਆ ਅਸੀਂ ਕੱਢਦੇ ਹੀ ਨੀ ਹਾਂਜੀ ਨੈਟ ਉਹ ਸੁੱਟਣ ਤੇ ਵੀ ਨੀ ਮਨ ਕਰਦਾ ਦਾਜ ਵਰੀ ਦੇ। ਉਹ ਅਟੈਚੀਆਂ ਐਵੇਂ ਭਰੀ ਦੀ ਐ ਓ ਦੀਵਾਨ ਤਾਂ ਮੇਰੇ ਐਵੇਂ ਭਰੇ ਨੇ।
ਮੈਂ ਵੀ ਰੱਖੇ ਹੋਏ ਆ ਚੱਕ ਕੇ ਹਾਂ।
ਦੇਖ ਲਓ ਓਨੇ ਜਗ੍ਹਾ ਐਵੇਂ ਘੇਰੀ ਦੀ ਐ।
ਏ ਫ਼ੇਰ ਇਹ ਐ ਕਿ ਆਪਾਂ ਕਿਸੇ ਨੂੰ ਦੇ ਵੀ ਨੀ ਸਕਦੇ ਕੀ ਕਰੀਏ ਹਾਂਜੀ ਕਿਉਂਕਿ ਆਪਣੇ ਉਹ ਦਾਜ ਵਰੀ ਦੇ ਕੱਪੜੇ ਹੁੰਦੇ।
ਸਈ ਐ, ਨਹੀਂ ਅੱਜ ਕੱਲ ਤਾਂ ਕਈ ਰਿ ਰਿਕ੍ਰੇਟ ਵੀ ਕਰਦੇ ਨੇ ਨਾ ਕਿ ਕੋਈ ਸ਼ਰਾਰਾ ਬਣਾ ਲੈਂਦਾ ਗ਼ਰਾਰਾ ਬਣਾ ਲੈਂਦਾ। ਪਰ ਮੇਰਾ ਰਿਵਾਜ ਉਵੇਂ ਜਾ ਨੀ ਹੈਗਾ ਮੇਰਾ। ਪੁਰਾਣੇ ਮੇਰੇ ਨੈਟ ਨੈਟ ਨੈਟਾਂ ਵਾਲੇ ਤਾਂ ਰਿਵਾਜ਼ ਵੀ ਨੀ ਹੈ।
ਰਿਵਾਜ਼ ਨੀ ਹੈਗਾ ਹਾਂਜੀ ਹੂੰ,
ਚਲੋ ਹੋਰ
ਹੋਰ ਬਸ ਜੀ ਤੁਸੀਂ ਪੇਠੇ ਦੀ ਰੈਸਪੀ ਦੱਸ ਰਹੇ ਸੀ।
ਹਾਂ, ਅੱਛਾ ਉਹ ਪੇਠੇ ਦੇ ਚ ਓ ਪਾਈ ਇਮਲੀ ਤੇ ਫੇਰ ਉਹਦੇ ਵਿੱਚ ਪਾਇਆ ਗੁੜ ਉਹ ਖੱਟਾ ਮਿੱਠਾ ਬਣ ਗਿਆ ਤੇ ਫਿਰ ਨਾਲ ਇਹ ਚਾਵਲ। ਤੇ ਹੈ ਤੁਸੀਂ ਚਾਵਲ ਦੇ ਉਪਰੋਂ ਪੇਠਾ ਪਾ ਕੇ ਹੱਥ ਨਾਲ ਖਾਓ ਮਜ਼ਾ ਹੀ ਆ ਜੇਗਾ ਤੁਹਾਨੂੰ। ਨਾਲ ਜੀਰੇ ਵਾਲੇ ਚਾਵਲ ਬਣਾਨਾ। ਬੜਾ ਸੁਵਾਦ ਬੜੇ ਸੁਵਾਦ ਲੱਗਦੇ ਨੇ
ਹਾਂਜੀ ਜ਼ਿਆਦਾਤਰ ਵੈਸੇ ਜਿਹੜੇ ਚਾਵਲ ਬਣਦੇ ਨਾ ਘਰ ਚ ਮੈਂ ਹੱਥ ਨਾਲ ਹੀ ਖਾਂਦੀ ਹੁੰਦੀ ਹਾਂ ਮੈਨੂੰ
ਅੱਛਾ
ਮਜ਼ਾ ਨਹੀਂੀ ਆਉਂਦਾ ਉਹ ਚਮਚ ਨਾਲ ਤਾਂ ਮੈਂ ਬਾਹਰ ਕਿਤੇ ਪਾਰਟੀ ਤੇ ਗਏ ਆ
ਸਹੀ ਏ
ਉਦਾ ਹੀ ਲੈਣੀ ਚਮਚ ਘਰ ਚ ਨੀ ਰਿੰਹਦੀ
ਮਰੇ ਘਰ ਮੈਂ ਖਾਂਦੀ ਵੀ ਸੀ ਮੈਂ ਸਾਫ਼ ਕਹਿਤਾ ਮੈਂ ਕਿਹਾ ਜਿਹਨੂੰ ਕੁਛ ਹੁੰਦਾ ਨਾ ਆਪਣੇ ਅੱਖਾ ਬੰਦ ਕਰ ਲੋ ਮੈਂ ਤਾਂ ਹੱਥ ਨਾ,
ਹੱਥ ਨਾਲ ਹਾਂਜੀ। ਮਜ਼ਾ ਹੀ ਹੱਥ ਨਾਲ ਆਂਦਾ ਚਮਚ ਨਾਲ ਨੀ ਆਂਦਾ। ਹਾਂਜੀ, ਸਾਡੇ ਬੱਚੇ ਅੱਜ ਕੱਲ ਬੱਚੇ ਤੁਹਾਨੂੰ ਪਤਾ ਹੀ ਆ ਬੱਚੇ ਕਹਿੰਦੇ ਨੇ ਓ, ਮੰਮੀ ਕੀ ਹੱਥ ਨਾਲ ਮੈਂ ਕਿਹਾ ਫੇਰ ਕੀ ਐ। ਤੇ ਹੱਥ ਨਾਲ ਖਾ ਕੇ ਦੇਖੋ ਮੈਂ ਕਿਹਾ ਤੁਸੀਂ ਵੀ।
ਨਹੀਂ ਵਾਕਿਆ ਹਾਂ, ਵਾਕਿਆ ਵਾਕਿਆ ਛੋਲਾ ਦਾ ਤਾਂ ਸਵਾਦ ਦੀ ਬਰਿਆਨੀ ਓ।
ਹਾਂਜੀ,
ਕੁਛ ਉਹ ਛੋਲਾ ਉਹਦੇ ਨਾਲ ਹੱਥ ਨਾਲ ਹੀ ਸਵਾਦ ਲੱਗਦੀ ਐ।
ਸਵਾਦ ਲੱਗਦੇ ਆ ਨਾਲੇ ਠੰਡੇ ਗਰਮ ਦਾ ਵੀ ਪਤਾ ਲੱਗ ਜਾਂਦਾ ਹੱਥ ਨਾਲ ਹਾਂਜੀ ਹਾਂ, ਚਮਚ ਨਾਲ ਤਾਂ ਪਤਾ ਈ ਨੀ ਲੱਗਦਾ।
ਸਹੀ ਗੱਲ ਹੈ ਹੱਥ ਨਾਲ ਨਾ ਥੋੜਾ ਨਾ ਜ਼ਿਆਦਾ ਵੀ ਖਾਏ ਜਾਂਦੇ ਨੇ ਹੱਥ ਨਾਲ ਨਾ ਥੋੜਾ ਜ਼ਿਆਦਾ ਵੀ ਖਾਏ ਜਾਂਦੇ
ਹਾਂਜੀ ਹਾਂਜੀ ਮੈਨੂੰ ਤਾਂ ਹੱਥ ਨਾਲ ਹੀ ਖਾਣੇ ਬਹੁਤ ਪਸੰਦ ਹੈ ਇਹ ਕਿ ਜਿੱਥੇ ਪਾਰਟੀ ਵੀ ਤੇ ਗਏ ਹੈ ਕਿਤੇ ਵਿਆਹ ਸ਼ਾਦੀ ਤੇ ਗਏ ਹੈ ਤਾਂ ਮਜਬੂਰੀ ਹੁੰਦੀ ਹੈ ਵੀ ਲੋਕੀ ਦੇਖੂਗੇ ਤਾਂ ਮਜ਼ਾਕ ਥੋੜਾ ਹੋ ਗਿਆ ਹਾਂਜੀ ਇੱਕ ਇੱਕ ਮੇਰੇ ਨਨਾਾਨ ਹੈਗੇ ਆ ਤੇ ਉਹ ਤਾਂ ਉਹ ਵੀ ਹੱਥ ਨਾਲ ਹੀ ਖਾਂਦੇ ਆ ਉਹ ਪਾਰਟੀ ਤੇ ਵੀ ਜਾ ਕੇ ਸ਼ਰਮ ਨੀ ਕਰਦੇ ਉਹ ਕਹਿੰਦੇ ਜਦੋਂ ਮੈਂ ਹਾਂਜੀ ਉਹ ਕਹਿੰਦੇ ਮੈਨੂੰ ਤਾਂ ਏਦਾਂ ਹੀ ਪਸੰਦ ਪਸੰਦ ਹੈ ਮੈਂ ਤਾਂ ਇਹਦਾਂ ਹੀ ਖਾਊ ਜੀ ਨੇ ਜੋ ਸ਼ਰਮ ਕਰਨੀ ਕਰੀ ਜੋ ਮੈਨੂੰ ਨੀ ਹੈਗੀ ਮੈਂ ਮੈਨੂੰ ਤਾਂ ਆਦਤ ਪਈ ਹੈ ਮੈਂ ਤਾਂ ਇਹਦਾਂ ਹੀ ਖਾਣਾ ਮੈਨੂੰ ਚਮਚ ਨਾਲ ਨੀ ਵਧੀਆ ਲੱਗਦੇ ਉਹ ਸਾਰੇ ਕਈ ਜਾਓਗੇ ਜਿਵੇਂ ਅਸੀਂ ਇਕੱਠੇ ਜਾਂਦੇ ਹਾਂ ਕਈ ਵਾਰੀ ਤੇ ਅਸੀਂ ਵੀ ਕਹੀ ਜਾਣਾ ਵੀ ਦੀਦੀ ਚਮਚ ਲੈ ਲਓ ਉਹ ਕਹਿੰਦੇ ਕੋਈ ਗੱਲ ਨੀ ਕੁਛ ਨੀ ਹੁੰਦਾ ਕਹਿੰਦੇ ਜਿਹਨੇ ਜੋ ਕਹਿਣਾ ਕਹੀ ਜੋ ਮੈਂ ਤਾਂ ਹੱਥ ਨਾਲ ਹੀ ਖਾਣੇ ਆਪਣੀ ਆਪਣੀ ਜਿਵੇਂ ਹਾਂ ਜਿਸ ਸਵਾਦ ਆਉਂਦਾ ਉਹ ਕਹਿੰਦੇ ਮੈਂ ਤਾਂ ਸਵਾਦ ਲੈ ਕੇ ਖਾਣੇ
ਸਹੀ ਹੈ ਮੈਂ ਤੁਸੀਂ ਸੱਚੀ ਮੰਨੋਗੇ ਮੈਂ ਵਿਆਹ ਸਾਦੀਆਂ ਸੀ ਨਾ ਬਿਲਕੁਲ ਵੀ ਉਹ ਚਾਵਲ ਪਾਂਦੇ ਦੀਦੀ ਮੈਨੂੰ ਉਹਦੇ ਨਾਲ ਸਵਾਦ ਆਉਂਦਾ ਰੋਟੀ ਹੁੰਦੀ ਨਾ ਢਾਬੇ ਵਾਲੀ ਮਤਲਬ ਓਹ ਬੜੀ ਸਵਾਦ ਲਗਦੀ ਬੜੀ ਸਵਾਦ ਚਲੋ ਮੈਂ ਕਰਨੀ ਆ ਤੁਹਾਨੂੰ ਫੋਨ
ਓਕੇ ਓਕੇ ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ